ਆ ਹੋਰ ਕੀ ਕਰ ਰਹੇ ਹੋ
ਬਸ ਹੁਨੇ ਰੋਟੀ ਖਾਧੀ ਸੀ ਵੇਲੇ ਹੋਏ ਮੈਂ ਕਿਹਾ ਚੱਲ ਹਾਲ ਚਾਲ ਪੁੱਛ ਲੀਏ ਹਾਂਜੀ
ਖਾ ਲਿੱਤੀ ਰੋਟੀ ਫਿਰ
ਮੈਂ ਖਾਦੀ ਸੀ ਕੀ ਆਹਦਾ ਜੀ ਉਹ ਅਰਬੀ ਅਰਬ
ਹਾਂਜੀ ਹ
ਹਾਂਜੀ ਓਕੇ ਤੁਸੀਂ ਖਾਲੀ
ਨਾ ਉਹਨੇ ਇਥੇ ਕਰ ਆਏਆ ਗਿਆ ਸੀ ਜੇੜਾ ਸ਼ੋਪਿੰਗ ਸੀ ਕਰਨ ਗਿਆ ਸੀ
ਅੱਛਾ ਅੱਛਾ ਚਲੋ ਵਧੀਆ
ਮੈਂ ਤੁਥਾਨੂੰ ਸ਼ੋਪਿੰਗ ਕਰਦੀ ਅੱਜਤੇ ਖੇਡਣ ਹੀ ਨ ਹੋ ਏਆ ਅੱਜ ਮੈਚ ਹੀ ਕੈਂਸਲ ਹੋ ਗੇਆ ਸੀ ਨਾ
ਅੱਛਾ ਕਿਉਂ
ਉਹ ਵੈਸੇ ਕਿਸ ਦੋਸਤ ਦੋਸਤਾਂ ਨੂੰ ਕੰਮ ਪੈ ਗਿਆ ਸੀ ਸਾਰਿਆਂ ਨੂੰ ਕਦੇ ਕਿਸੇ ਮੈਂ ਕਿਹਾ ਕੋਈ ਨਹੀਂ ਗੱਲ ਚੱਲ ਲਾਗੇ
ਛਾ-ਛਾ ਚਲੋ।
ਹੋਰ ਦਸੋ? ਹੋਰ ਮੋਸਮ ਕਿਵੇਂ ਐ ਮ ਵਈ ਆ ਗਰਮੀ ਆ ਬਸ ਮੌਸਮ ਦਾ। ਉੱਥੇ
ਏਥੇ ਬੋਤ ਗਰਮੀ ਵਾ ਜੀ ਪੁੱਛੋ ਈ ਨਾ ਬਸ ਬੋਤ ਜਾਦਾ ਗਰਮੀ ਆ ਏਥੇ।
ਘਰੋਂ ਬਾਰ ਤੇ ਨਿਕਲਨੇ ਦਾ ਮਨ ਈ ਨੀ ਕਰਦਾ ਬਈ।
ਹਮ ਨਾ-ਨਾ। ਗਰਮੀ ਬੋਤ ਐ। ਹੋਰ ਕੋ ਕੁੰਮਨ ਨੀ ਗਏ ਕਿਧਰੇ?
ਕੁੰਮਨ ਦਾ ਪਲੈਨ ਬਣਾ ਤਾ ਰੇ ਆ। ਦੇਖਤਿਆਂ ਪਰ ਕੱਲ ਦਾ ਸ਼ੈਦ ਕੱਲ ਜਾਵਾਂਗੇ ਸ਼ੈਦ।
ਅੱਛਾ -ਅੱਛਾ। ਚਲੋ ਵਧੀਆ। ਹੋਰ?
ਵਾ ਪਸ ਹੋਰ। ਮੈਂ ਕੋਸ਼ ਨੀ ਬਜ਼ਾਰ ਚਲਣਾ ਕੁੱਛ ਖਾਣ ਦਾ ਲੈ ਕੇ ਆਵਾਂ।
ਅੱਛਾ-ਅੱਛਾ ਜੰਕ ਫੂਡ।
ਨਾ ਨਈ ਵੀ ਚਾਟ-ਚਾਟ ਲੈ ਕੇ ਆਨੀ ਐ।
ਅੱਛ-ਅੱਛ ਚਲੋ ਫਾਸਟ ਫੂਡ ਈ ਹੋਗਿਆ।
ਰੋਟੀ ਖਾਲੋ। ਫਾਸਟ ਫੂਡ ਈ ਆ ਬਸ ਸਬਜ਼ੀ ਨੀ ਬਣੀ ਅੱਜ ਵਧੀਆ ਮੈਂ ਕਿਆ ਚਲੋ ਚਾਟ ਈ ਖਾਂ ਜਾਣੇ ਆ ਅੱਜ।
ਹਮ ਹੋਰ ਸੁਣਾਓ?
ਹੋਰ ਸੁਣਾਓ?
ਹੋਰ ਤੁਈ ਕੀ ਸ਼ੋਪ
ਕੀ-ਕੀ ਸ਼ੋਪੰਪਿੰਗ ਕਪਡ਼ੇ ਵੁਪੜ੍ਹੇ ਲਿਆਏ ਓ ਹਾਂ ਸ਼ੂਜ ਕੱਪੜੇ ਸ਼ੂਜ ਵਗੈਰਾ ਲੈ ਕੇ ਆਏ ਆ। ਸ਼ੂਜ਼ ਕਿਥੋਂ ਲਿਆਏ ਓ? ਐਥੋਂ ਲੈ ਕੇ ਆਯਾ ਚਨ-ਚਾਨਨਾ ਸ਼ੂਜ਼ ਤੋਂ।
ਹਾਂਜੀ
ਚਨਨਾ ਸ਼ੂਜ਼ ਐ ਏਥੇ ਸਾਡੇ।
ਅੱਛ-ਅੱਛ, ਅੱਛ -ਅੱਛ।
ਹਮ।
ਮੈਂ ਸੋਚ ਰਿਆ ਸੀ ਲਵਾਂ। ਕੁੱਛ ਦੱਸੋ ਔਨਲਾਈਨ ਲਵਾਂ ਜਾਂ ਔਫਲਾਈਨ ਲਵਾਂ?
ਔਫਲਾਈਨ ਵਧੀਆ ਲਗਦੇ ਦੇਖੋ ਮੈਨੂੰ ਤੇ ਮੈਂ ਔਨਲਾਈਨ ਜਾਦਾ ਕਿਤ ਕਰਦਾ ਨੀ ਸ਼ਕ ਔਫਲਾਈਨ ਸਈ ਲਗਦਾ ਮੈਨੂੰ ਤੇ।
ਹਾਂ ਮੈਂ ਵੀ ਸੋਚ ਰਿਆ ਸੀ ਔਨਲਾਈਨ ਈ ਲਵਾਂ ਜਿੱਧਰੋਂ ਵੀ ਲਵਾਂ। ਔਨਲਾਈਨ ਕਦੀ-ਕਦੀ ਫਰੋਡ ਵੀ ਹੋ ਜਾਂਦੇ ਨੇ। ਬਾਕੀ ਫਿਲਿਪ ਕਾਟ ਐਮਾਜ਼ੋਨ, ਆਜੀਓ ਓ ਠੀਕ ਨੇ। ਹਮ।
ਠੀਕ ਜੀ।
ਸੋਸ਼ਲ ਮੀਡੀਆ ਤਾ ਨੀ ਮੰਗਵਾਣੇ ਚਾਈਦੇ ਬਾਕੀ ਜਿਵੇਂ ਫੇਸਬੁੱਕ ਦੀ ਐਡ ਹੋਗੀ, ਇੰਸਟਾ ਦੀ ਐਡ ਹੋਗੀ ਕੋਈ
ਓ ਤਾ ਸਾਰੇ ਸਕੈਮ ਆ ਜੰਦੇ ਨੇ।
ਓ ਤੇ ਸਕੈਮ ਆ ਜਾਦੇ ਨੇ।
ਹਮ!
ਹਾਂਜੀ!
ਮ ਮੇਰਾ ਮਨ ਤਾਂ ਅੰਮ੍ਰਿਤਸਰ ਜਾਣਦਾ ਐ। ਕੱਲ੍ਹ ਅੰਮ੍ਰਿਤਸਰ ਦਾ ਪਲੈਨ ਬਣਾ ਰੇ ਆ।
ਅੱਛ-ਅੱਛ ਚਲੋ ਵਧਿਐ। ਅੰਮ੍ਰਿਤਸਰ ਮੈਂ ਸੁਣਿਆ ਹੁਣ ਠੀਕ ਚਲਦਾ ਮੌਸਮ ਥੋੜਾ ਠੰਡਾ ਮੌਸਮ ਏ ਬਰਸਾਤ ਅਲਾ।
ਹਮ-ਹਮ!
ਮੈਂ ਸੁਣਿਆ ਸੀ ਹਮ। ਚੱਲ ਜਾਣਾ
ਅੰਮ੍ਰਿਤਸਰ ਬਾਗਾ ਬੋਡਰ ਬਾਗਾ ਅੱਛਾ ਦੋਸਤਾਂ ਨਾਲ ਗਿਆ ਸੀ। ਹਮ।
ਹਾਂਜੀ ਹਾਂਜੀ।
ਹੋਰ ਵਧੀਆ ਇੰਜੋਏ ਕੀਤਾ ਫਿਰ।
ਹਾਂਜੀ।
ਨਹੀਂ ਉੱਥੇ ਵਾਹਗਾ ਬੋਡਰ ਵਾਹਗਾ ਬੋਡਰ ਜਾਣਾ ਸੀ ਲੱਗਿਆ ਨਹੀਂ ਇੱਕ ਵਾਰੀ ਉੱਥੇ। ਵਾਰ ਜਾ ਦੇਖ ਕੇ ਆਂ ਨੇ ਵਕਥ ਕੋ
ਵੀ ਨਹੀਂ ਗਿਆ ਸੁਣਿਆ ਬੜੀ ਭੀੜ ਹੁੰਦੀ ਹੈ ਹੁਣ ਤੇ ਹੈ ਵੀ ਗਰਮੀਆਂ। ਹੁਣ ਜਿ ਫੇਰ ਮਿਲ ਕੇ
ਿਆ ਹਾਂਧ ਲ
ਬਾਕੀ ਉੱਥੇ ਮੋਲ ਨੇ ਬੜੇ ਨੈਕਸਸ ਮੋਲ ਹੋ ਗਿਆ। ਏਵਨ ਹੋ ਗਿਆ ਟ੍ਰਲੀਅਮ ਮੋਲ ਹੋ ਗਿਆ ਉੱਥੇ ਘੁੰਮ ਕੇ ਆਨਾ ਸੀ। ਬੜੇ ਵੱਡੇ ਵੱਡੇ ਮਾਲ ਨੇ ਵਧੀਆ ਵਾਲੇ।
ਹਮ ਜਾਵਾਂਗੇ। ਅਰੇ ਮੈਂ ਤੇ ਘੁੰਮਣ ਗਿਆ ਸੀ ਹੁਣੇ ਪਿੱਛੇ ਹੀ ਮੈਂ ਗਿਆ ਸੀ ਗੁਹਾਟੀ। ਗੁਹਾਟੀ ਸੁਣਿਆ ਗੁਹਾਟੀ ਅਸਾਮ ਅਸਾਮ ਸੁਣਿਆ ਅਸਾਮ
ਹਾਂ ਅਸਾਮ ਤੇ ਸੁਣਿਆ
ਉੱਥੇ ਗਿਆ ਸੀ ਮੈਂ ਨਾਨੀ ਮੇਰੀ ਨਾਨੀ ਦਾ ਘਰ ਹੈ ਨਾ ਉੱਥੇ।
ਅੱਛਾ, ਅੱਛਾ।
ਹਾਂ ਬੜਾ ਵਧੀਆ ਵੀ ਬੜਾ ਵਧੀਆ ਵਿਊ ਦੋ ਹਜ਼ਾਰ ਕਿਲੋਮੀਟਰ ਉੱਥੋਂ ਦੋ ਹਜ਼ਾਰ ਕਿਲੋਮੀਟਰ ਬਾਈ ਸੋ
ਅੱਛਾ- ਅੱਛਾ
ਤਿੰਨ ਦਿਨ ਲੱਗਦੇ ਨੇ ਟ੍ਰੇਨ 'ਚ
ਹਾਂ ਅਹੀ ਬਹੁਤ ਦੂਰ ਹੈ
ਬਹੁਤ ਦੂਰ ਐ ਹਾਂਦੂਰ ਬਿਹਾਰ ਪਾਰ ਕਰ ਕਰਕੇ, ਬਹੁਤ ਦੂਰ ਹੈ ਬਿਹਾਰ ਤੋਂ ਵੀ ਟੱਪ ਕੇ
ਹਮ
ਉੱਥੋ ਫਿਰ ਹਮ ਕੋ ਰਹਿਣ ਦਿੱਤਾ ਸਾਦੇ ਜੀ ਹਵੇਲੀ ਕਿਹੜੀ ਜੰਡ ਜੰਡਿਆਲੇ ਦੀ ਹਾਂ ਸੁਣਿਆ ਤੇ ਹੈ ਨਾਮ ਹੈ
ਬਹੁਤ ਵਧੀਆ ਹਵੇਲੀ ਵਾਲੀ ਜਾਣਾ
ਜਾਵਾਂਗਾ ਮੈਂ ਸੁਣਿਆ ਸੀ ਨਾ ਮੇਰੇ ਦੋਸਤ ਦੀ ਨਾਨੀ ਰਹਿੰਦੀ ਉੱਥੇ ਜੰਡਿਆਲੇ
ਹਮ ਉੱਥੇ ਉਹ ਵੀ ਇਹ ਜਿਵੇਂ ਕਾਰਸ ਨੀ ਹੁੰਦੀ ਜਿਹੜੀ ਛੋਟੇ ਜਿਹੇ ਬਕਸੇ 'ਚ ਲੇਕ ਦੂਜੇ ਟੱਕਰ ਮਾਰ ਲੈਂਦੀ ਹੈ
ਨਵਾਦੋ ਹ ਹ
ਉਹ ਆਲੀ ਕਾਰ ਜਾਣਾ ਫਰੈਂਡ ਨਾਲ ਬੜਾ ਮਜ਼ਾ ਆਉਂਦਾ ਉੱਥੇ ਪ੍ਰਾਈਜ਼ ਵੀ ਬਹੁਤ ਘੱਟ ਹੈ ਉੱਥੇ ਦਾ ਅਸੀਂ ਗਏ ਸੀ ਮੋਲ ਵਿੱਚ ਤੇ ਡੇਢ ਸੌ ਰੁਪਏ ਦਾ ਡੇਢ ਸੌ ਰੁਪਏ ਦਾ ਖਾਲੀ ਦੋ ਮਿੰਟ
ਸਾਡੇ ਕੋਲੋਂ ਆਹ ਲਿਆ ਦੇ ਆ ਰੋਟੀ ਰਹਿਣ ਦੇ
ਉਹ ਕਾਰ ਵਾਲੀ ਤੇ ਅਸੀਂ ਹਵੇਲੀ 'ਚ ਲਿੱਤੀ ਪੰਜਾਹ ਰੁਪਏ ਦੀ ਤਿੰਨ ਮਿੰਟ
ਅੱਛਾ ਵਧੀਆ ਫੇਰ ਤੇ ਐਕਸਪੀਰੀਅੰਸ ਵੀ ਮਿਲ ਜਾਂਦਾ ਨਵੀਂ ਚੀਜ਼ ਦਾ ਹਮ ਕੋਈ ਨੀ ਜਾਵਾਂਗੇ ਕਰਾਂਗੇ ਚੈੱਕ ਆਪਾਂ ਵੀ
ਹਾਂਜੀ- ਹਾਂਜੀ
ਹਾਂ
ਉੱਥੇ ਅੰਦਰ ਜਾਓ ਬੜੀ ਚੀਜ਼ਾਂ ਉੱਥੇ ਅੰਦਰ ਰੈਸਟੋਰੈਂਟ ਬਣਿਆ ਬਹੁਤ ਪ੍ਰੀਮੀਅਮ ਰੋਇਲ ਲੁੱਕ
ਉਹੀ ਲੁਕ ਐ
ਅੰਦਰ ਜਾਂਦੇ ਰੈਸਟੋਰੈਂਟ ਏ
ਪਨਖੇ
ਬਹੁਤ ਮਹਿੰਗਾ ਬਾ ਤੇ
ਮਹਿੰਗਾ ਤੇ ਹੈਹੀ ਹੈ
ਤੇ ਬਾਹਰ ਵੀ ਮਤਲਬ ਸਟੋਲ ਅੱਕਾਂ ਦੀ ਦੁਕਾਨਾਂ ਹੈ ਉਹ ਹੋ ਕੇ ਆਉਂਦੇ ਨੇ ਉੱਥੇ ਵੀ ਹਾਰ ਰੋ ਉਹ ਨਹੀ ਹੁੰਦਾ ਰੋਲਰ ਕੋਸਟਲ ਵੀ ਹਾਰ ਵਿੱਚ ਵੀ ਹੈ ਉਹ ਐਕਸਪੀਰੀਅੰਸ ਕਰ ਸਕਦੇ ਅਸੀਂ ਬਹੁਤ ਚੀਜ਼ਾਂ
ਬਹੁਤ ਚੀਜ਼ਾ ਬਹੁ ਚ ਹ
ਹਾਂਜੀ
ਆਪਾਂ ਵੀ ਉਹਨਾਂ ਵਿੱਚੋਂ ਰਹਿ ਜੂ ਵੋਟਰ ਪਾਰਕ
ਕਿੱਥੇ ਹੈ ਉਹ
ਹਮ ਤੁਹਾਡੇ ਉੱਥੇ ਹੀ ਤੁਹਾਡੇ ਉੱਥੇ ਆਪਾਂ ਗਏ ਸੀ ਇਸ ਕੀ ਗਲ ਐ ਗਾਜ਼ਿਆਆਬਾਦ ਸਾਈਡ ਹੈਗਾ ਹੈ ਕੋਈ। ਹਹਛਾ
ਅੱਛਾ।
ਗਾਜਿਆਬਾਦ ਮੇਂ ਮਾਸੀ ਘਰ ਗਿਆ ਥਾ ਦਿਲੀਂ ੳਥੇ ਮੇ- ਦੀਦੀ ਹੋਰ ਮੈ ਗਏ ਸੀ ਸਾਨੂੰ ਉੱਥੇ ਬੜਾ ਮਜ਼ਾ ਆਇਆ, ਅ ਜਾ। ਹਾਂ ਸਾਰੀ ਰਾਈਡਾ ਸਭ ਕੁਛ, ਸਿਰਫ ਅੱਠ ਸੌ ਰੁਪਏ ਲਿ ਆ। ਏਟ ਹੰਡਰਡ ਲਿੱਤੇ ਸੀ ਉਹਨਾਂ ਨੇ ਇੱਕ ਪਰਸਨਲ ਪਰਸਨ ਦੇ‌। ਕੀ ਮਤਲਬ, ਵੈਸੇ ਸਭ ਕੁਛ ਫਰੀ ਹੈ ਖਾਣਾ- ਖੁਣਾ ਤਾਂ ਲ ਲੈਣਾ ਹੀ ਪੈਂਦਾ ਆਪਣਾ ਪੈਸੇਆਂ ਦਾ ਬਾਕੀ ਸਭ, ਰਾਈਡ ਵਗੈਰਾ ਤਾਂ ਫਰੀ ਹੈ ਆ।
ਹਾਂਜੀ- ਹਾਂਜੀ ਉਹ ਤੇ,
ਮਜ਼ਾ ਬੋਤ ਆਇਆ ਸੀ ਇਸ ਵਕਤ ਪੈਸੇ ਪੂ-
ਹੂੰ-ਹੂੰ ਗਰਮੀਆਂ ਆਸਤੇ ਉਝ ਮਜ਼ਾ ਆਂਦਾ ਪਾਰਕ ਪੂਰਕ ਜਾਇਏ ਵੋਟਰ ਪੋਕ
ਹੂੰ ਹਾਂ ਹੋਰ ਦਸੋ ਤੁਸੀਂ?
ਹੋਰ ਵਧੀਆ ਬਸ, ਤੁਸੀਂ ਦੱਸੋ?
ਮੈਂ ਲੇਟਿਆ ਹੈਆ ਬਸ ' ਆਆ ਬਜਾਰ ਬਸ ਕੁਛ, ਫੁੱਲ ਲੈ ਕੇ ਆਵਾਂ ਤੇ
ਹਾਂਜੀ- ਹਾਂਜੀ। ਤੇ।
ਜਦ ਮੈਂ ਨਾ ਕੋਲ ਕੀਤੀ ਸੀ ਥੋੜੀ ਦੇਰ ਪਹਿਲੇ ਕਿਸੇ ਨੂੰ ਉਹ ਤੋ, ਆਪਣੇ ਆਪ ਈ ਕੱਟ ਗੀ ਕੋਲ ਛੇ ਮਿੰਟ ਤੇ।
ਹਾਂ ਮੈਨੂੰ ਵੀ ਕਿਸ- ਨੇ ਮਿਲਾਈ ਸੀ ਗਰੁੱਪ ਚੋਂ ਹੀ, ਤੇ ਛੇ ਮਿੰਟ- ਏ ਆਵਾਜ਼ ਆਨੀ ਬੰਦ ਹੋ ਗਈ ਤੇ ਮੈਂ ਵੇਟ ਕੀਤਾ ਥੋੜਾ ਕੱਟੱ ਆਪੇ ਹੀ ਹੋ ਗਈ।
ਕੀ ਕਿਹ ਰੇ- ਮੇਰੇ ਨਾਲ ਵੀ ਐਵੇਂ ਈ ਹੋਇਆ ਸੈਮ।
ਕੋ ਕੱਟ ਆਪੇ ਈ ਹੋ ਗਈ, ਪਤਾ ਨੀ ਕਿਉਂ ਹੋ ਰਿਹਾ ਏਂਝ। ਦੋ- ਤਿੰਨ ਗਰੁੱਪ ਚ ਹੋਰ ਵੀ ਹਦੇ ਬਣੇ ਸਾਡੇ ਨਾਲ ਵੀ ਇੰਜ ਹੋਇਆ- ਇਹ ਇੰਜ ਹੋਇਆ।
ਏ ਗਰੁੱਪ ਚ ਸਾਰੇ ਬੰਦੇ ਕਿੱਥੇ- ਕਿੱਥੇ ਦੇ ਹੋਣੇ, ਇੱਥੇ ਓਥੇ ਦੇ ਈ ਹੋਣੇ ਐ ਆਸਪਾਸ।
ਹਾਂ ਕੋਲ- ਕੋਲ ਦੇ ਈ ਹੋਣੇ ਨੇ ਥੋੜੇ ਬੋਤੇ ਹੋਣੇ ਨੇ ਬਾਹਰ।
ਦੇ ਹੁਣਗੇ ਬਾਹਰ। ਉਹ ਡਿੱਤਰ ਦੇ ਕੋਲ ਦੇ ਨੇ।
ਹਾਂਜੀ- ਹਾਂਜੀ ਕੋਲ ਦੇ ਸਾਰੇ, ਤੁ ਕਿੱਤੀ ਗਰੁੱਪ ਚੋਂ ਕਿਸੇ ਹੋਰ ਨਾਲ ਗੱਲ ਅਜੇ ਤੱਕ।
ਹੂੰ ਕੀਤੀ ਤੇ ਐ ਇਕ ਨਾਲ ਪਰ ਈ ਇੱਕ ਤੁਹਾਡੇ ਨਾਲ ਹੀ ਕੀਤੀ ਹੈ ਤਿੰਨ- ਚਾਰ ਤੇ, ਇੱਕ ਕੀਤੀ ਹੈ ਬਸ ਉਹ ਛੇ ਮਿੰਟ ਬਾਅਦ ਕੱਟ ਸੀ ਬਸ ਹੋਰ ਕਿਸੇ ਨਾਲ ਤੇ ਕੀਤੀ ਨੀ।
ਅੱਛਾ ਜੀ।
ਤੁਹਾਡੀ ਤੋਂ ਹੋਣ ਵਾਲੇ ਕੰਪਲੀਟ ਟਾਸਕ ਹਨਾ, ਦੱਸ ਕੋਲਾ ਹੈ ਤੁਹਾਡੀ ਸ਼ਾਇਦ?
ਮੇਰੀ ਦੱਸ ਪੁਰੀਆਂ ਹੋਣਗੀਆਂ, ਫੇਰ ਪੰਜ ਉਰ ਆ ਜਣਗੀਆਂ। ਫੇਰ ਪੰਜ ਹੋਣਗੀਆਂ ਫੇਰ ਹੋਰ ਆ ਜਾਣਗੀਆਂ ਤੇਰੀਕ ਕੋਲਾ ਆਂਦੀਆਂ ਨਾ ਪਹਿਲੀ ਵਾਰ ਚ।
ਪਹਿਲੀ ਵਾਰ ਦੱਸ ਕੋਲਾ ਈ ਆਂਦੀਆਂ ਸੁਣਨ ਦੀਆਂ।
ਸੁਣਨ ਦੀ ਨਹੀਂ ਆਉਂਦੀ ਸੁਣਨ ਦੀ ਤਾਂ ਮਰਜ਼ੀ ਹੈ ਜਦੋਂ ਜਿੰਨੀ ਮਰਜ਼ੀ ਸੁਣ ਲੋ।
ਮੇਰੀ ਤੇ ਸੁਣ ਲੈਂਦੀ ਹੈਗੀ ਨੇ। ਹਾਂ, ਮੇਰੇ ਮੈਂ ਔਪਸ਼ਨ ਮੇਰੇ-ਮੇਰੇ ਮੇਰੇ 'ਚ ਇਹਦਾ ਓਪਸ਼ਨ ਨ੍ਹੀਂ ਆ ਰਹਾ, ਨੀ ਉਹ ਨੰਬਰ ਡਾਲਨ ਦਾ
ਨਹੀਂ ਲਿਖਿਆ ਆ ਰਿਹਾ ਕੁਛ, ਬਈ ਅ ਸੁਣਨ ਦਾ ਟਾਸਕ ਤੁਹਾਡਾ ਲਿਖਿਆ ਆ ਰਿਹਾ।
ਕੁਛ ਨੀ ਦਿਖਾ ਰਿਆ। ਕੁਛ ਨ ਲਿਖਿਆ ਸਿੱਧਾ ਕੋਲ ਕੋਲ਼ ਐਕਸਪਟ ਕਰੋ। ਕੋਈ ਨ ਤੁਹਾਡਾ ਕੋਈ ਨ ਤੁਹਾਡਾ ਕੋਲ ਐਕਸਪਟ
ਉਹ ਜਦੋਂ ਕੰਮ ਆਏਗਾ ਤਾਂ ਹੀ ਹੋਏਗਾ। ਤੁਸੀਂ ਕਦੋਂ ਕਰਾਇਆ ਸੀ, ਰਜਿਸਟਰ ਕਰਾ ਲਿਆ ਆਪਣਾ ਨੰਬਰ ਤੁਸੀਂ।
ਕੱਲ੍ਹ ਈ ਕਰਾਇਆ ਸੀ।
ਬਸ ਫੇਰ ਸ਼ਾਇਦ, ਕੱਲ੍ਹ ਤੱਕ ਆਜੇ, ਕੰਮ ਤੁਹਾਡਾ। ਤੁਹਾਡਾ ਕੰਮ ਆਜੇਗਾ। ਹਾਂ, ਕੱਲ੍ਹ ਤੱਕ ਆਜੇਗਾ। ਮੇਰਾ ਵੀ ਤੀਜੇ ਦਿਨ ਆ ਗਿਆ ਸੀ।
ਕੀਦੇ ਨਾਮ ਐ। ਤੇ ਹੁਣ ਕੋਲ਼ਾ ਕੀਤੀਆਂ ਐਦਾ ਕੁਛ ਨੀ ਹੋਣੇਗਾ। ਤੇ ਐਵੇਂ ਕੀ ਕਰ ਰਿਹਾਗੇ।
ਹਾਂਜੀ।
ਆ ਜੇ ਕੋਲਾਂ ਚੱਲਦੀਆਂ, ਇਹਦਾ ਕੁਝ ਨੀ ਮਿਲਣਾ ਫਿਰ।
ਜਿਹੜੇ ਤੁਸੀਂ ਸੁਣ ਰਹੇ ਓ?
ਹੂੰ-ਹੂੰ-ਹੁੰ।
ਨਹੀਂ-ਨਹੀਂ, ਮਿਲਦੇ ਨੇ ਸ਼ਾਇਦ, ਸੁਣਨ ਦੇ ਵੀ ਮਿਲਦੇ ਨੇ ਵੈਹੇ।
ਮੇਰੇ-ਮੇਰੇ ਭਰਾ ਨੂੰ ਤੇ ਮਿਲਦੇ ਨੇ। ਮੇਰੇ ਭਰਾ ਨੂੰ ਤੋਂ ਮਿਲ਼ੇ ਅੱਜ।
ਉਹ ਤੇ ਫੇਰ, ਉਦੋਂ ਹੁੰਦਾ ਨਾ, ਜਦੋਂ ਕੋਲ਼ ਟਾਸਕ ਆ ਜਾਣ।
ਨੂ ਉਹਦਾ ਤਾ ਕੋਈ। ਉਦਾਂ ਵੀ ਅਜੇ, ਜਿਵੇਂ ਮੇਰੇ 'ਚ ਸੀ। ਉਦਾ-ਉਦੇ 'ਚ ਵੀ ਸੀ, ਜੀ।
ਨਹੀਂ-ਨਹੀਂ ਜਦੋਂ ਕੋਲ਼ ਟਾਸਕ ਆ ਜਾਂਦੇ ਨਾ ਮਤਲਬ, ਤੁਸੀਂ ਜਦੋਂ ਕੋਲ਼ ਕਰ ਪਾਓਗੇ। ਉਸ ਤੋਂ ਬਾਅਦ
ਨਹੀਂ ਮੇਰੇ ਭਰਾ, ਮੇਰੇ-ਮੇਰੇ ਭਰਾ ਨੇ, ਜਿਵੇਂ ਮੈਂ ਕੋਲ਼ਾ ਐਕਸੈਪਟ ਕਰ ਰਿਹਾ ਨਾ। ਉਵੇਂ ਈ ਕੀਤਾ ਉਹਨੇ। ਉਹਦੇ ਤੇ ਪੈਸੇ ਆਗੇ ਨੇ। ਉਹਦੇ ਹੁਣ ਟਾਸਕ ਸਟਾਟ ਹੋਏ ਨੇ, ਕੋਲ਼ ਕਰਨ ਆਲੇ।
ਉਹ ਮਤਲਬ ਉਹਨੇ ਕੀਤੀਆਂ ਹੋਣੀਆਂ। ਥੋੜੀ ਜਿਹੀ, ਥੋੜੀ ਜਿਹੀ ਕੋਲਾਂ ਤੇ ਕੀਤੀਆਂ ਹੋਣੀਆਂ ਉਹਨੇ? ਕਿੰਨੇ ਕੀਤੇ ਅੱਜ ਤੱਕ?
ਸ਼ੁਰੂਆਤ 'ਚ ਤੇ ਸੁਣਨੇ-ਸੁਣਨਾ-ਸੁਣਨੇ ਹੁੰਦਾ, ਦਸ ਕੋਲ਼ਾ। ਉਸ ਤੋਂ ਕਰਕੇ ਨਾ ਹੋਏਗਾ । ਚਲੋ, ਮੈਂ ਓਦੇ ਫ਼ੋਨ 'ਚ ਵੇਖਦਾ, ਠੀਕ ਐ ਭਾਜੀ। ਮੈਂ ਬਾਜ਼ਾਰ ਜਾਣਾ। ਠੀਕ ਆ ਟਾਈਮ ਵੀ ਹੋ ਗਿਆ। ਠੀਕ ਏ ਭਾਜੀ, ਠੀਕ ਆ ਓਕੇ ਜੀ।